ਹੈਲੋ, ਆਵਾਜ਼ ਆ ਰੀ ਏ ਸਾਸੀ ਹਾਂਜੀ, ਹਾਂਜੀ ਠੀਕ ਆਂ। ਤੁਸੀਂ ਸੁਣਾਓ।
ਹੋਰ ਕੀ ਕਰਦੇ ਪੇ ਸੀ, ਰੋਟੀ-ਪਾਣੀ ਖਾ ਲਿਆ?
ਰੋਟੀ-ਪਾਣੀ ਖਾ ਲਿਆ। ਅੱਜ ਅਸੀਂ ਓ ਬਣਾਏ ਸੀ, ਦਾਲ ਚਾਵਲ ਬਣਾਏ ਸੀ। ਨਈ, ਖਾ ਕੇ ਹਟੇ ਬਸ।
ਚਲੋ ਵਧੀਆ, ਅਹੀਂ ਤਾਂ ਟੀਂਡੇ ਬਣਾਏ ਸੀਗੇ, ਟੀਂਡੇ ਖਾਦੇ।
ਅੱਛਾ ਤੁਸੀਂ ਟਿਂਡੇ ਬਣਾਏ, ਅਛਾ, ਅੱਛਾ। ਹੋਰ। ਹੋਰ ਤੁਆਡਾ ਬਸ, ਵਧੀਆ। ਕੰਮ ਕਾਰ ਕਿੱਦਾਂ?
ਬਸ ਜੀ ਚੱਲੀ ਜਾ ਰਿਆ। ਦੇਖ ਰਿਆ ਹੋਰ ਕੁਛ ਨਵਾਂ ਕਰਨ ਦੀ ਦੇਖ ਰਿਆ, ਬਸ ਕੰਮ ਵਧੀਆ ਦਾ
ਅੱਛਾ।
ਦੇਖਦੇ ਆਂ, ਬੱਚੇ ਨਾਨੀ ਘਰ ਗਏ ਹੋਏ ਨੇ ਹੁਣ ਆਣਗੇ ਤੇ ਫੇਰ ਦੇਖਾਂਗੇ।
ਅੱਛਾ, ਅੱਛਾ।
ਹਂ, ਹੋਰ ਤੁਸੀਂ ਨੀ ਗਏ ਅਪਣੇ
ਬਸ ਅਸੀਂ ਵੀ ਆਏ ਦੇ ਆਂ ਨਾਨੀ ਘਰ ਈ, ਬੱਚਿਆਂ ਨੂੰ ਲੈ ਕੇ ਆਏ ਦੇ ਆਂ। ਹੋਰ ਘੁੰਮਣ-ਫਿਰਨ ਆਏ ਦੇ ਆਂ, ਹੋ ਗਏ ਅੱਜ ਬਾਈ ਦਿਨ ਹੋ ਗਏ ਨੇ। ਇੱਕੀ-ਬਾਈ ਦਿਨ ਹੋ ਗਏ ਨੇ। ਬਸ ਅੱਜ ਦਾ ਦਿਨ ਈ ਐ, ਕੱਲ ਅਸੀਂ ਚਲੇ ਜਾਣਾ।
ਅੱਛਾ, ਅੱਛਾ।
ਹੋਰ।
ਚਲੋ ਵਧੀਆ, ਕਿਧਰੇ ਗਏ ਨੀਂ ਹੋਰ ਘੁੰਮਣ-ਫਿਰਨ ਨੇੜੇ।
ਨਾ ਹੋਰ ਕਿੱਧਰ ਜਾਣਾ ਹੋਰ ਬਸ, ਕਿੱਥੇ ਜਾਈਏ ਗਰਮੀ ਐਢੀ ਐ। ਗਰਮੀ ਚ ਦਿਲ ਈ ਨੀਂ ਕਰਦਾ ਕਿਤੇ ਹੋਰ ਜਾਣ ਤੇ।
ਅੱਛਾ ਚਲੇ ਜਾਣਾ ਸੀਗਾ ਬੱਚਿਆਂ ਨਾਲ। ਬੱਚਿਆਂ ਨੂੰ ਘੁਮਾ ਫਿਰਾ ਲੈਣਾ ਹੀ।
ਵੇਖਣੇ ਆਂ ਸ਼ਾਮੀ, ਸਲਾਹ ਤੇ ਬਣਾਂਦੇ ਪੇ ਨੇ ਬ ਚੇ ਓਥੇ ਲੈ ਜੋ ਤੇ ਓਥੇ ਲੈ ਜੋ।
ਅੱਛਾ, ਅੱਛਾ ਹੋਰ ਕਿਧਰੇ ਤੁਸੀਂ ਹੋਰ ਕਿਧਰੇ ਵੀ ਨੀਂ ਗੇਏ ਘੁੰਮਣ-ਫਿਰਨ।
ਨਾ ਜੀ ਕਿੱਥੇ ਜਾਣਾ ਗਰਮੀ ਦੇ ਵਿੱਚ ਦੇਲੀ ਨੀਂ ਕਰਦਾ ਬਾਰ ਨਿਕਲ ਨਿਕਲਣ ਤੇ ਨੀਂ ਦਿਲ ਕਰਦਾ।
ਨ੍ਹੀਂ ਆਪਾਂ ਤਾਂ ਗਏ ਸੀਗੇ, ਵੈਸੇ ਉੱਥੇ ਜਲੰਧਰ ਹਵੇਲੀ ਘੁੰਮ ਕੇ ਆਏ ਆਂ ਓਥੇ।
ਅੱਛਾ ਜੀ, ਕਿੱਦਾਂ ਦੀ ਰਈ ਹਵੇਲੀ।
ਬਸ ਵਧੀਆ ਸੀ ਜੀ ਬੋਤ ਵਧੀਆ ਬਣਿਆ ਦਾ ਓਥੇ ਬਹੁਤ ਅੱਛਾ ਜਾਓ। ਐਂਟਰਟੇਨਮੈਂਟ ਬੋਤ ਵਧੀਆ। ਬੋਤ ਵਧੀਆ ਖਾਣਾ, ਦੇਖਣ ਵਾਲੀ ਜਗ੍ਹਾ ਐ ਤੁਹੀਂ ਗਏ ਨੀ ਕਦੀ ਉੱਧਰ
ਨਾ ਅਸੀਂ ਗਏ ਨੀ।
ਅੱਛਾ। ਜਾਣਾ, ਵੇਹੇ ਤੁਆਡਾ ਘਰ ਵਾਲਿਆਂ ਨੂੰ ਚਾਈਦਾ ਜਾਣ ਲੈ ਜੇ, ਵਿਆਏ ਹੋਏ ਓ ਤੁਸੀਂ?
ਹਾਂਜੀ, ਵਿਆਏ ਦੇ ਆਂ ਦੋ ਬੱਚੇ ਆ।
ਅੱਛਾ, ਅੱਛਾ। ਹਾਂ, ਫਿਰ ਤੁਆਡੇ ਘਰਆਲੇ ਨੂੰ ਚਾਈਦਾ ਲੈ ਜਾਣਾ।
ਬਸ ਓਨਾਂ ਨੂੰ ਈ ਨੀਂ ਟੈਮ ਮਿਲਦਾ ਹੈਗਾ।
ਅੱਛਾ, ਅੱਛਾ ਚਲੋ, ਕਈ ਵਾਰੀ ਹੁੰਦਾ ਬੰਦਾ ਬਿਜੀ ਹੋ ਜਾਂਦਾ। ਵੱਡਾ
ਹਾਂ, ਓਨਾਂ ਨੂੰ ਵੀ ਨੀਂ ਟੈਮ ਮਿਲਦਾ, ਓ ਵੀ ਕੈਂਦੇ ਕੋਈ ਨੀਂ ਚੱਲਾਂਗੇ, ਚੱਲਾਂਗੇ।
ਕੱਲੇ ਨੀਂ ਜਾਂਦੇ ਤੁਸੀਂ, ਐਕਟੀਵਾ ਤੇ ਚਲੇ ਜਿਆ ਕਰੋ ਘੁੰਮਣ-ਫਿਰਨ।
ਹਾਂ, ਐਕਟਿਵਾ ਤੇ ਨਈਂ, ਹਜੇ ਤੇ ਥੋੜੀ-ਬੋਤੀ ਸਿੱਖੀ ਏ ਐਕਟੀਵਾ ਅਜੇ ਕੱਲੇਆਂ ਝਾਕਾ ਆਂਦੈ ਨਾ ਕੱਲੇ ਨੀ ਗਏ ਓ ਤੇ ਚਲਾ ਲੈਂਨੀ ਆਂ ਮੈਂ।
ਕਾਰ-ਕੁਰ ਨੀ ਆਂਦੀ ਚਲਾਣੀ ਤੋਆਨੂੰ?
ਨਾ, ਨਾ ਕਾਰ ਨਈ, ਨਈ ਓ ਕਿਥੇ
ਕਾਰ ਹੈਗੀ ਤੋਆਡੇ ਕੋਲੋ ਵੈਸੇ?
ਹੂੰ, ਹੈਗੀ ਏ ਪਰ ਹਜੇ ਜਾਚ ਨੀ ਸਿੱਖੀ-ਸੁਖੀ ਹਜੇ ਕੋਛ।
ਅੱਛਾ, ਅੱਛਾ। ਚਲੋ ਵਧੀਆ ਹੋਰ, ਤੁਸੀ ਕੇੜੀ-ਕੇੜੀ ਡਿਸ਼ ਬਣਾ ਲੈਂਦੇ ਓ?
ਬਣਾ ਲਈ ਦੀ ਏ ਚੌਮਿਨ ਵਗੈਰਾ, ਮੋਮੋਜ਼, ਟਿੱਕੀ।
ਅੱਛਾ, ਤੇ ਅੱਜ ਬਣਾਏਆ ਨੀ ਕੁਛ?
ਨਾ ਅਜੇ ਕਿੱਥੇ, ਅਜੇ ਤਾਂ ਰੋਟੀਆਂ ਖਾ ਕੇ ਵੇਲੇ ਹੋਏ ਆਂ, ਸ਼ਾਮੀ ਵਖਾਂਗੇ।
ਅੱਛਾ।
ਹੂੰ, ਸ਼ਾਮੀ ਬਣਾਵਾਂਗੇ। ਸ਼ਾਮੀ ਬਨਦੀ ਏ ਚਾ ਦੇ ਟੈਮ ਤੇ।
ਅੱਛਾ ਰੋਜ ਬਣਾਂਦੇ ਓ ਕੀ?
ਹੋਰ ਰੋਜ ਬਨਦੀ ਏ, ਡਿਸ਼ ਕ ਕਦੀ ਚੌਮੀਨ ਈ, ਕਦੀ ਬਰਗਰ ਏ, ਮੋਮੋਜ ਏ।
ਹੂੰ।
ਹਾਂ।
ਅੱਛਾ, ਅੱਛਾ।
ਕੱਲ ਚਾਂਪਾਂ ਸੀਗੀਆਂ, ਓ ਬਣਾਈਆਂ।
ਅੱਛਾ, ਅੱਛਾ।
ਹਾਂਜੀ।
ਨਈ ਠੀਕੈ, ਤੁਸੀ ਆਪ ਬਣਾਦੇ ਓ ਬਜਾਰੋਂ ਮਗਾਂਦੇ ਓ?
ਨਈ, ਨਈ ਆਪ ਬਣਾਈ ਦੀ ਏ।
ਅੱਛਾ, ਹੋਰ ਬਾਰਿਸ਼ ਹੋ ਰੀ ਏ ਤੋਆਡੇ ਓਧਰ?
ਨਾ ਜੀ, ਏਥੇ ਬੜੀ ਗਰਮੀ ਹੋਈ ਦੀ ਏ।
ਅੱਛਾ, ਸਾਡੇ ਤਾਂ ਬੋ ਸਾਡੇ ਤਾਂ ਬੋਤ ਬਾਰਿਸ਼ ਹੋ ਰੀ ਏ। ਹਾਂਜੀ, ਹਾਂਜੀ ਦੋ-ਤਿੰਨ ਦਿਨ ਹੋ ਗਏ ਲਗਾਤਾਰ ਬਾਰਿਸ਼
ਹੂੰ, ਵਧੀਆ ਆ ਏਧਰ ਫੇਰ ਠੰਡਾ ਮੌਸਮ ਹੋਏਆ ਤਾਡੇ ਤੇ। ਤਾਨੂੰ ਚਾਈਦੈ ਘੁੰਮਨਾ-ਫਿਰਨਾ ਬਾਰਸ਼ ਦੇ ਵੇਚ।
ਹਾਂਜੀ, ਬੱਚੇ ਬਸ। ਮੰਮੀ ਇਨਾਂ ਦੀ ਹੈ ਨੀ, ਓ ਕੰਮ ਤੇ ਜਾਂਦੀ ਏ ਸਵੇਰੇ, ਰਾਤ ਸ਼ਾਮੀ ਆਂਦੀ ਏ ਵਾਪਸ।
ਅੱਛਾ, ਕੀ ਕੰਮ ਕਰਦੇ ਨੇ?
ਪਤਾ ਨੀ ਜੀ, ਓ ਅਪਣਾ ਔਫਿਸ ਜਾਂਦੀ ਏ ਬੈਂਕ ਚ ਕੰਮ ਕਰਦੀ ਏ।
ਅੱਛਾ।
ਪਤਾ ਨੀ ਜੀ ਹੋਰ, ਬਸ ਜੀ ਮੈਂ ਵੀ ਸੋਚ ਫਾਸਟ-ਫੂਡ ਦਾ ਕੰਮ ਸਿੱਖਣ ਅਸਤੇ।
ਵਧੀਆ ਆ।
ਬੀ ਸਿੱਖ ਕੇ ਅਪਣਾ ਘਰ ਬਣਾ ਲੇਆ, ਚਲੋ ਬੰਦੇ ਕੋਲ ਗੁਣ ਆ ਜਾਂਦੈ ਕੋਈ।
ਹਾਂਜੀ।
ਮੇਰੇ ਬੱਚੇ ਐ, ਹੁਣ ਚਲੋ ਏ ਸਕੂਲ ਚਲੇ ਜਂਦੇ ਐ, ਪਿੱਛੇ ਮੈਂ ਕੱਲਾ ਹੋਨਾ।
ਅੱਛਾ।
ਖਾਣ- ਪੀਣ ਦਾ ਕੰਮ ਵਧੀਆ ਰਹਿੰਦਾ ਬਸ।
ਹਾਂ ਇਹ ਤੇ ਹੈ, ਬੰਦਾ ਖਾਣ- ਪੀਣ ਦਾ ਕੰਮ ਵਧੀਆ ਆ, ਬਹੁਤ ਵਧੀਆ ਚੱਲਦਾ ਆ। ਖਾਂਦੇ ਪੀਂਦੇ ਲੋਕ, ਖਾਣ ਪੀਣ ਦਾ ਹੀ ਜ਼ਿਆਦਾ ਹੁੰਦਾ।
ਹਾਂ ਇਹ ਤਾਂ ਹੈ, ਖਾਣਾ ਪੀਣਾ ਹੋਰ ਹੈ, ਕੀ ਬਸ ਖਾਓ।
ਸਹੀ ਗੱਲ ਹੈ, ਖਾਣਾ ਤੇ ਜਾਂ ਪਾਣਾ ਕੱਪੜੇ, ਕੱਪੜਿਆਂ ਦਾ ਜਾਂ ਖਾ ਲਿਆ ਬਸ।
ਹਾਂ, ਉਹੀ ਆ ਬਸ।
ਬੱਚੇ ਤੰਗ ਈ ਬਹੁਤ ਕਰਦੇ ਐ ਛੁੱਟੀਆਂ ਚ ਨਾ।
ਓਹ ਤੇ ਹੈ ਹੀ ਏ ਬੱਚੇ ਕਰਦੇ ਨੇ ਸਾਡੇ ਵੀ। ਸਾਡੇ ਵੀ ਇੱਥੇ ਨਾਨੀ ਘਰ ਜਾਂਦੇ ਨੇ, ਤੇ ਓਥੇ ਇੱਕ-ਦੂਜੇ ਦੇ ਯੁੱਧ ਹੁੰਦੇ ਰਹਿੰਦੇ ਨੇ। ਮੈਂ ਟੀ ਵੀ ਚਲਾਣਾ ਵੇ, ਮੈਂ ਫੋਨ ਚਲਾਣਾ, ਮੈਂ ਐ ਕਰਨਾ, ਇੱਕ ਨੇ ਫੋਨ ਫੜਿਆ ਦੇ ਬਾਅਦ ਦੂਜੇ ਨੇ ਵੀ ਫੜਣਾ ਹੁਣ।
ਅੱਛਾ-ਅੱਛਾ।
ਹੋਰ, ਇਹੀ ਕੁਛ ਕਰਦੇ ਬੱਚੇ, ਬੜਾ ਤੰਗ ਕਰਦੇ ਨੇ। ਦਿਲ ਛਿਥਾ ਪੈ ਜਾਂਦੈ ਫੇਰ, ਹੋਰ
ਅਛਿਆ। ਚਲੋ ਵਧੀਆ ਐ।
ਹੂੰ-ਹੂੰ।
ਬੱਚਿਆ ਲੜਨਾ ਈ ਹੁੰਦਾ।
ਆ ਲੜਨਾ ਵੀ ਹੁੰਦਾ, ਫੇਰ ਮਾਵਾਂ ਦੇ ਦਿਲ ਛਿੱਥੇ ਪਾ ਦੇਂ ਦੇ, ਗੁੱਸਾ ਚੜਦਾ ਫੇਰ।
ਹੂੰ।
ਓਹੀ, ਬਸ ਅੱਠ ਦਿਨ ਈ ਬੜੇ ਹੁੰਦੇ ਨੇ ਬੱਚਿਆਂ ਨੂੰ, ਜਾਦਾ ਦਿਨ ਰਹੋ ਨਾ, ਫੇਰ ਉਹ ਲੜਾਈ ਝਗੜੇ ਹੋ ਜਾਂਦੇ ਬੱਚਿਆਂ ਨਾਲ।
ਹਾਂ ਏ ਤਾਂ ਹੈ, ਤੁਸੀਂ ਕਿਧਰੇ ਵੀ ਜਾਓ ਦੋ ਚਾਰ ਦਿਨ ਪੰਜ ਦਿਨ ਰਹਿ ਲਉ ਬਹੁਤ ਹੁੰਦੈ।
ਉਹੀ ਤਾਂ।
ਹਾਂ ਪਹਿਲੇ ਹੁੰਦਾ ਸੀਗਾ, ਬੱਚੇ ਜਾਂਦੇ ਸੀਗੇ ਛੁੱਟੀਆਂ ਚ, ਬੱਚੇ ਤੇ ਪੂਰੀ ਛੁੱਟੀਆਂ ਬਿਤਾ ਕੇ
ਪਹਿਲੇ ਤਾਂ ਬੱਚੇ ਹੁੰਦੇ ਸੀ ਖੇਡਦੇ ਸੀ ਗੇ, ਗਲੀ ਖੇਡ ਲਿਆ, ਕੋਈ ਚੀਜ਼ਾਂ ਖੇਡਣ ਦੀਆ, ਸ਼ ਉਹ ਲੁਕਣ-ਮਿੱਟੀ ਖੇਡ ਲਈ, ਸ਼ੂਪਨ ਛਪਾਈ ਖੇਡ ਲਿਆ, ਪਹਿਲੇ ਬੜੀਆਂ ਚੀਜ਼ਾਂ ਜਾਦੇ ਸੀ, ਹੁਣ ਅੱਜ-ਕੱਲ੍ਹ ਫੋਨ ਆ ਗਏ ਨੇ ਬਸ ਗੇਮਾਂ ਲੈ ਕੇ ਬੈਠੇ ਰਹਿੰਦੇ ਨੇ। ਫੋਨ ਖੋਵੋ ਤੇ ਟੀ ਵੀ ਲਾ ਕੇ ਬਹਿ ਜਾਣਗੇ, ਟੀ ਵੀ ਵੀ ਇੱਕ ਹੈਗਾ। ਉਹ ਕਹੇਗਾ ਮੈਂ ਆਪਣਾ ਲਾਣਾ, ਉਹ ਕਹੇਗਾ ਮੈਂ ਆਪਣਾ ਲਾਣਾ ਏ ਆ। ਇੱਥੋਂ ਹੀ ਲੜਾਈ ਸ਼ੁਰੂ ਹੋ ਜਾਂਦੀ, ਹਾਂ ਉਹੀ ਨਾ।
ਬਸ- ਬਸ -ਬਸ ਬੱਚੇ ਕਦੀ ਫੋਨ ਪਿੱਛੇ ਲੜਦੇ ਰਹਿੰਦੇ ਨੇ, ਕਦੀ ਟੀ ਵੀ ਪਿੱਛੇ ਲੜਦੇ ਨੇ।
ਹਾਂਜੀ।
ਚਲੋ।
ਹੋਰ।
ਬਸ ਤੁਸੀਂ ਸੁਣਾਓ ਸੀ ਕਿਵੇਂ ਮਤਲਬ ਹੋਰ ਹਾਂ, ਕੰਮ ਕੁਮ ਤੁਹਾਡਾ ਸਹੀ ਐ ਸਭ?
ਹੋਰ ਮੈਂ, ਸਿਲਾਈ ਦਾ ਕੰਮ, ਕਰਨੀ ਆ
ਅੱਛਾ-ਅੱਛਾ ਵਧੀਆ ਜੀ, ਬ ਆਪਣਾ ਬੁਟੀਕ, ਆ ਤੁਹਾਡਾ?
ਨਹੀਂ, ਬੁਟੀਕ ਤੇ ਨਈ ਐ, ਉ ਵੈਸੇ ਈ ਕਿਸੇ ਦੇ ਆ ਜਾਂਦੇ ਨੇ, ਕੱਪੜੇ ਥੋੜੇ -ਬਹੁਤੇ ਸੀ ਲੈਂਣੇ ਆ ਟੈਮ ਪਾਸ, ਕਰਨ ਆਸਤੇ ਹਾਂਜੀ ਨਹੀਂ ਆਦੇ, ਤੇ ਨਾ ਸਈ ਕਰਾਂਗੇ ਕੰਮ, ਜਦੋਂ ਜ਼ਿਆਦਾ ਹੋਏਗਾ, ਫੇਰ ਸ਼ੁਰੂ ਕਰਾਂਗੇ
ਹਾਂਜੀ-ਹਾਂਜੀ ਹਾਂਜੀ
ਹੂੰ। ਨਾਲੇ ਛੁੱਟੀਆਂ, ਪਈ ਦੀਆਂ ਨਾ, ਛੁੱਟੀਆਂ ਕਰਕੇ ਵੀ ਬੱਚਿਆਂ ਨਾਲ, ਮਸ਼ੀਨ ਤੇ ਬੈਠਾ ਨਈ ਜਾਂਦਾ ਜਦੋਂ ਮਸ਼ੀਨ ਤੇ ਬਵੋ, ਉਦੋਂ ਹੀ ਬੱਚੇ ਕਹਿਣਗੇ ਐਹ ਭੁੱਖ ਲੱਗੀ ਐ, ਮੈਨੂੰ ਐਹ ਚੀਜ਼ ਚਾਹੀਦੀ, ਤੇ ਮੈਨੂੰ ਉਹ ਪਰ ਓ ਦਿਲ ਨਈ ਕਰਦਾ, ਮਸ਼ੀਨ ਤੇ ਬਹਿਣ ਤੇ
ਹੂੰ, ਬੱਚਿਆਂ ਨਾਲ ਔਖੇ ਹੁੰਦੇ ਨੇ ਜੀ ਕੰਮ, ਬੱਚੇ ਬੜੇ ਤੰਗ ਕਰਦੇ ਆ ਬੱਚੇ ਬਹੁਤ
ਓਈ ਇਕੱਲੇ ਹੋਣ ਤੇ ਫੇਰ ਵੇਖ ਏਦਾ ਹੁੰਦਾ, ਕੋਈ ਨਾਲ ਹੋਵੇ ਨਾ ਬੰਦਾ ਕਹਿੰਦਾ ਵੀ, ਚੱਲ ਰੋਟੀ- ਪਾਣੀ ਬਣਾਇਆ ਇੱਕ ਨੇ ਰੋਟੀ- ਪਾਣੀ ਬਣਾਇਆ, ਤੇ ਅਸੀਂ ਮਸ਼ੀਨ ਤੇ ਬਹਿ ਜਾਈਏ ਤਾਂ ਵੀ, ਨਿਕਲ ਜਾਂਦਾ ਕੰਮ
ਹਾਂ ਇਹ, ਤਾਂ ਅੱਛਾ
ਹੂੰ।
ਤੇ ਤੁਸੀਂ ਵਧੀਆ-ਵਧੀਆ ਸਗੋਂ -ਸਗੋਂ ਕੱਪੜਿਆ ਅੱਜ -ਕੱਲ੍ਹ ਤਾਂ ਮਸ਼ੀਨਾਂ ਦੂਸਰੀ ਆ ਗਈਆਂ ਨਾ, ਤੁਸੀਂ ਕੱਪ, ਕੱਪੜੇ ਪਾਓ, ਤੇ ਆਪਣਾ ਲਾ ਕੇ ਚਲਾ ਕੇ, ਛੱਡ ਦੇ
ਹਾਂਜੀ-ਹਾਂਜੀ ਨਹੀਂ-ਨਹੀਂ ਉਹ ਨਹੀਂ, ਉਹ ਫੇਰ ਡਿਜ਼ਾਇਨ ਵਗੈਰਾ ਪਾਉਣਾ ਪੈਂਦਾ ਨਾ, ਉਹ ਆਪ ਖੁੱਦ, ਪਾਉਣਾ ਪੈਂਦਾ ਮਸ਼ੀਨ ਮਸ਼ੀਨ ਨੇ ਥੋੜ੍ਹੀ ਪਾਣਾ, ਉਹ ਤੇ ਮਸ਼ੀਨ ਨੂੰ ਮਤਲਬ ਕਿ ਬਟਨ ਆਦਾ, ਵੀ ਉਹ ਮਤਲਬ ਕਿ ਡਿਜ਼ਾਇਨ, ਕਿੱਦਾਂ ਪਾਣਾ, ਉਹ ਡਿਜ਼ਾਇਨ ਦਾ ਸ਼ਨ, ਦਬਾ ਦਈਦਾ ਤੇ, ਫੇਰ ਉਹ ਡਿਜ਼ਾਇਨ, ਫੇਰ ਮਸ਼ੀਨ ਤੇ ਆਪ ਹੀ ਚਲਾਣੀ ਪੈਂਦੀ ਏ ਕੱਪੜੇ ਨੂੰ ਵੀ, ਆਪ ਕਰਨਾ ਪੈਂਦਾ ਵੈ, ਪੁਠਾ -ਸਿੱਧਾ ਕੱਪੜਾ ਬਨਾ ਕਰਨਾ
ਹੂੰ
ਹੂੰ, ਹੂੰ, ਹੂੰ।
ਨਹੀਂ ਫਿਰ ਵੀ, ਮਿਹਨਤ ਤਾਂ ਆਦੀ ਆ। ਮਿਹਨਤ ਲੱਗਦੀ ਆ ਭਾਵੇਂ ਜਿਹੜਾ ਮਰਜ਼ੀ ਕੰਮ ਕਰੋ, ਮਸ਼ੀਨ ਨਾਲ ਕਰੋ, ਹੱਥ ਨਾਲ ਕਰੋ ਮਿਹਨਤ ਤਾਂ, ਲੱਗਣੀ- ਲੱਗਣੀ
ਹਾਂਜੀ। ਹੋਰ
ਬ ਵਧੀਆ ਮਸ਼ੀਨਾਂ, ਅੱਜ- ਕੱਲ੍ਹ ਤਾਂ ਇੱਕ ਤੋਂ ਇੱਕ ਆ ਗਈਆਂ, ਵਧੀਆ ਮਸ਼ੀਨ ਰੱਖੋ, ਤੁਸੀਂ ਤੇ ਜਲਦੀ ਕੰਮ ਹੋ ਜਾਂਦਾ
ਕੋਈ ਨੀ ਕਰਾਂਗੇ ਕੰਮ, ਜਦੋਂ ਜ਼ਿਆਦਾ ਹੋਏ ਫੇਰ, ਕੋਸ਼ਿਸ਼ ਕਰਾਂਗੇ ਮਸ਼ੀਨ ਰੱਖਣ ਦੀ ਹਜੇ ਤਾਂ ਟਾਵਾਂ-ਟਾਵਾਂ ਹੀ ਕੋਈ -ਕੋਈ ਨਾ ਕੋਈ ਆਦਾ ਹਜੇ ਇੰਨੀ ਲੋੜ ਨੀ, ਹੈ ਜਦੋਂ ਜ਼ਿਆਦਾ ਹੋਏਗੀ ਫੇਰ, ਹੀ ਹੋਏਗਾ।
ਹੌਲੀ-ਹੌਲੀ ਗਾਹਕ ਬੰਨਦੇ ਨੇ ਜੀ
ਹੂੰ, ਐ ਤੇ ਹੈ ਹੀ ਐ
ਕੋਈ ਵੀ ਕੰਮ ਹੈ, ਉਹ ਧੀਰੇ ਧੀਰੇ ਹੁੰਦਾ
ਹਾਂਜੀ-ਹਾਂਜੀ ਹੂੰ ਹੂੰ।
ਹੂ ਸਭ ਮਤਲਬ ਆ ਕੰਮਾਂ ਚ ਟਾਈਮ ਲੱਗਦਾ ਈ
ਉਹ ਤੇ ਸਿਲਾਈ ਵਾਲੀ ਨ ਛੱਡਦੀ ਹੈਗੀ। ਜਿਹਦੇ ਕੋਲ ਪਹਿਲੇ ਅਸੀਂ ਸਿੱਖਿਆ। ਉਹ ਨੀ ਛੱਡਦੀ। ਉਹ ਕਹਿ ਦਿੰਦੀ ਆਜਾ। ਹੁਣ ਵੀ ਆਈ ਦੀ ਸੀ। ਪੇਕ ਕੇ ਆਈ ਵਈ ਤਾਂ ਫੋਨ ਕਰਦੀ ਵੀ ਆਈ ਨਹੀਂ ਹਜੇ ਤੂੰ। ਮਤਲਬ ਨਹੀਂ ਹਜੇ ਮੈਂ ਇਥੇ ਹੀ ਆ।
ਠੀਕ ਹੈ ਜੀ। ਚਲੋ ਮੇਰੇ ਨਾ ਕੋਈ ਬਾਹਰ ਆ ਗਿਆ ਲੱਗਦਾ। ਘਰ ਮੈਂ ਦੇਖਣਾ।
ਹਾਂਜੀ-ਹਾਂਜੀ ਚਲੋ ਠੀਕ ਹੈ। ਚੰਗਾ